ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ -ਚਾਲ ਏ?
ਵਧੀਆ-ਵਧੀਆ।
ਹੋਰ, ਕੀ ਕੁਛ ਹੋ ਰਿਹਾ ਹੈ?
ਤੁਸੀਂ ਦੱਸੋ, ਬੱਸ ਕੀ ਕੁੱਛ ਹੋਣਾ ਰਾਤ ਦੀ ਬਸ ਰੋਟੀ- ਰੋਟੀ ਖਾ ਕੇ ਵੇਲੇ ਆਵੇਂ ਆ ਬਸ ਹੁਣ ਥੋੜਾ ਜਿਹਾ।
ਅੱਛਾ।
ਸੋਚ ਰਹੇ ਸੀ ਕੱਲ ਠੰਡੇ ਏ, ਕੀ ਕਰੀਏ ਕਿੱਥੇ ਜਾਣਾ ਏ ਕਿਤੇ ਬਸ ਇਹੀ ਸੋਚ ਰਹੇ ਸੀ ਕੀ ਕੀ ਕੰਮ ਹੈਗੇ ਨੇ ਸਵੇਰ ਦੇ ਦਿਖਦੇ ਪਏ ਨੇ।
ਫੇਰ ਕੀ ਸੋਚਿਆ।
ਬਸ ਉਹੀ, ਆਚਾਰ ਲਿੱਤੇ ਸੀ ਆਜ ਜੋ ਸਾਰਾ ਦਿਨ ਉਹਦੇ 'ਚ ਨਿਕਲ ਗਿਆ, ਸ਼ਾਮੀ ਪਹਿਲੇ ਤੋ ਤੋ ਸਵਾਰ ਕੇ ਰੱਖੇ ਏ, ਹੁਣ ਸ਼ਾਮੀ ਜਾ ਕੇ ਮਸਾਲੇ ਲੈ ਕੇ ਆਈ ਆ, ਹੁਣ ਇਹੀ ਸੋਚ ਪਈ ਹੋਈ ਏ, ਕੱਲ ਹੋਰ ਵੀ ਕਿਤੇ ਜਾਣਾ ਹੈਗਾ। ਪਹਿਲੇ ਐ, ਆਚਾਰ ਦੇ ਕੰਮ ਕਰਾਂਗੀ। ਫ਼ੇਰ ਕਿਤੇ ਨਾ ਕਿਤੇ, ਦੇਖਦੇ ਆ ਅੱਗੇ ਦੇ ਕੀ- ਕੀ ਕੰਮ ਹੈਗੇ ਨੇ ਤੇ ਬਾਬਾ, ਪਹਿਲੇ, ਸੋਈ ਏ ਉਠ ਉੱਠੀਏ ਫੇਰ ਬਾਬਾ ਆਪਣੇ ਆਪ ਪੂਰੇ ਕਰਾਏਗਾ, ਹੋਰ ਤੁਸੀਂ ਦੱਸੋ ਕਿ ਹੋ ਰਿਹਾ ਏ।
ਹਾਂ, ਮੈਂ ਵੀ ਉਹੀ ਸੋਚ ਰਹੀ ਸੀਗੀ। ਮੈਂ ਕਿਹਾ ਡੈਡੀ ਦਾ ਪਤਾ ਲੱਗਾ ਸੀਗਾ ਤਬੀਅਤ ਠੀਕ ਨੀ ਏ ਉਹਨਾ ਦੀ। ਚੱਲ ਕੱਲ ਛੁੱਟੀ ਏ ਬੱਚਿਆਂ ਦੀ ਤੇ, ਬੱਚੇ ਘਰ ਹੀ ਰਹਿਣਗੇ ਤੇ ਮੈਂ ਉਹੀ ਸੋਚ ਰਹੀ ਸੀਗੀ ਕਿ ਪਹਿਲਾਂ ਬੱਚਿਆਂ ਨੂੰ ਨਾਸ਼ਤਾ ਨੁਸ਼ਤਾ ਦੇ ਕੇ, ਸਵੇਰੇ ਜਾ ਕੇ ਆਵਾਂ।
ਅੱਛਾ, ਕੀ ਗੱਲ ਹੋ ਗਈ।
ਬਸ ਗਰਮੀ, ਕੁਛ ਪਤਾ ਲੱਗਾ ਸੀ ਥੋੜੇ ਗਰਮੀ ਦਾ ਕਰਕੇ ਹੁਣ ਜਾਵਾਂਗੇ ਤੇ ਪਤਾ ਲੱਗੇਗਾ, ਪੂਰੀ ਗੱਲ ਤੇ ਪਤਾ ਨੀ ਲੱਗਦੀ ਨਾ ਫੋਨਾਂ ਤੇ।
ਅੱਛਾ, ਮਤਲਬ ਕੋਈ ਪ੍ਰੋਬਲਮ ਹੋ ਗਈ ਕਿ ਗਰਮੀ ਦਾ ਮਤਲਬ ਕੀ ਮਤਲਬ।
ਕੋਈ ਵੈਸੀ ਸਕਿਨ ਪ੍ਰੋਬਲਮ, ਖ਼ਾਰਿਸ਼ -ਵਾਰਿਸ਼ ਕੁਛ ਰੈਸ਼ਜ਼ ਗਰਮੀ ਕਰਕੇ ਕੁਛ ਪਸੀਨੇ ਕਰਕੇ ਕੁਛ ਹੋ ਜਾਂਣਦੇ ਹੋਣਗੇ ਨਾ ਸਕਿਨ ਪ੍ਰੋਬਲਮ।
ਆਹੋ ਅੱਛਾ, ਉਹੀ ਏ ਨਾ ਬਜ਼ੁਰਗ ਬੰਦਾ ਸਕਿੰਨ ਵੀ ਏਦਾਂ ਦੀ ਹੋ ਜਾਂਦੀ ਹੈਗੀ, ਇਨਸਾਨ ਦੀ ਬੜਾ
ਪਤਾ ਨੀ ਲੱਗਦਾ ਨਾਲੇ, ਹਾਂ ਗਰਮੀ 'ਚ ਪਤਾ ਵੀ ਨੀ ਲੱਗਦਾ ਨਾ ਕਦੀ ਉਹ ਜ਼ਿਆਦਾ ਗਰਮੀ ਕਰਕੇ ਵੀ ਕੁਛ ਰੈਸ਼ਿਸ ਹੋ ਜਾਂਦੇ ਏ, ਜਿਵੇਂ ਪਹਿਲੇ ਕਹਿੰਦੇ ਸੀ ਪਿਤ ਹੋ ਗਈ, ਐਦਾਂ ਦੇ ਦਾਣੇ ਦੂਣੇ ਹੋ ਜਾਂਦੇ ਸੀਗੇ।
ਹਾਂ ਉਹ ਜਿਹੜੇ ਗਰਮੀ ਦੇ ਰੈਡਿਸ ਗਮੋਰੀਆਂ ਜਿਹਨੂੰ ਕਹਿੰਦੇ ਸੀਗੇ, ਤੇ ੳ ਤਾਂ ਹੋਈ ਜਾਂਦੀ ਆ ਤਾਂ ਪਸੀਨਾ ਆਉਂਦਾ ਤਾਂ ਜਿਵੇਂ ਪਿੱਛੇ ਲੱਗਦਾ ਕੋਈ ਜਿਵੇਂ ਡਰਾਈਵਰ ਆਦਮੀ ਹੋਣ ਤਾਂ ਸੀਟ ਤੇ ਬੈਠੇ- ਬੈਠੇ ਐਵੇਂ
ਹਾਂ, ਹਵਾ ਨੀ ਲੱਗਦੀ ਨਾ ਉਹਦੇ ਕਰ ਕਰਕੇ ਸਕਿੰਨ ਵਿੱਚ ਹਾਂ, ਸਕਿੰਨ ਪ੍ਰੋਬਲਮ ਹੋ ਜਾਂਦੀ ਹਵਾ ਨਾ ਲੱਗੇ
ਹੂੰ
ਤੇ ਬਸ ਉਹੀ ਸੋਚਦੇ ਸੀਗੇ। ਜਾਵਾਂਗੇ ਘੰਟਾ ਲੱਗ ਜਾਂਦਾ ਜਾਣ ਵਿਚ, ਘੰਟਾ ਬੈਠਾਂਗੇ, ਘੰਟਾ ਲੱਗ ਜਾਂਦਾ ਆਣ 'ਚ, ਉਹੀ ਅਦੀ ਦਿਹਾੜੀ ਪਾਰ ਹੋ ਜਾਂਦੀ ਏ। ਕਿਤੇ ਇੱਕ ਜਗ੍ਹਾ ਵੀ ਚਲੇ ਜਾਓ ਤੇ ਬਸ ਟਾਈਮ ਲੱਗ ਜਾਂਦਾ ਇਨਾ
ਉਹ ਤਾਂ ਹੈ ਹੀ ਏ ਬਾਈ।
ਜਾਣ ਵਾਸਤੇ ਸੋਚਣਾ ਵੀ ਪੈਂਦਾ ੲੈ। ਪਹਿਲੇ ਘਰ ਦੇ ਘਰੋ, ਘਰਦਿਆਂ ਦੀ ਰੋਟੀ, ਪਾਣੀ, ਨਾਸ਼ਤਾ ਬਣਾਓ। ਫੇਰ ਦੁਪਹਿਰ ਦਾ ਤਿਆਰ ਕਰੋ, ਫੇਰ ਜਾਓ, ਫੇਰ ਆ ਕੇ ਫੇਰ ਸ਼ਾਮ ਦਾ ਕਰੋ।
ਬਸ ਏਹੀ, ਧ ਧੰਦਿਆਂ ਦੇ ਵਿੱਚ ਨਾ ਬਸ ਦਿਹਾੜੀਆਂ ਨਿਕਲਦੀਆਂ ਜਾ ਰਹੀਆਂ ਪਤਾ ਹੀ ਨਹੀਂ ਲੱਗਦਾ ਹੈਗਾ ਬਸ ਸਾਡੇ ਕੰਮਾਂ ਦਾ, ਕਿੱਥੇ ਕੰਮ ਇਹ ਨਾ, ਕਿੱਥੇ ਨਹੀਂ, ਸਾਨੂ ਆਪਣੇ ਵਾਸਤੇ ਤਾਂ‌ ਸੋ ਚਣਾ ਹੀ ਹੋ ਜਾਂਦਾ ਏ, ਚਲੋ ਸ਼ੁਕਰ ਏ ਫੇਰ ਵੀ ਬਾਬਾ ਜੀ ਨੇ ਕੰਮ ਦਿੱਤੇ ਹੋਏ ਨੇ ਤਾਂ ਕਰੀ ਚੱਲੋ।
ਹਾਂ, ਵੈਸੇ ਮਿਲਣ ਵਾਸਤੇ ਸੋਚਦੇ ਰਹੋ ਤੇ ਜਾਇਆ ਨੀ ਜਾਂਦਾ, ਇੱਦਾਂ ਦੀ ਕੋਈ ਗੱਲ ਪਤਾ ਲੱਗ ਜਾਏ ਤੇ ਫਿਰ
ਫ ਬਿਲਕੁਲ ਜੀ ਬਿਲਕੁਲ, ਅਸੀਂ ਤਾਂ ਕਹਿੰਨੇ ਹਾਂ ਜਾਇਆ ਕਰੋ ਜਦ ਤਕ ਹੈਗੇ ਨੇ।
ਫਿਰ ਸੋਚਦੇ ਰਹੋ ਕਿ ਚੱਲ ਜਾਵਾਂਗੇ, ਜਾਵਾਂਗੇ ਫੇਰ ਆ ਜਾਂਦਾ ਕਿ ਚਲੋ ਕੋਈ ਨੀ ਗਰਮੀ ਏ, ਆਪਣੇ ਘਰ ਬੈਠੇ ਏ ਠੀਕ ਠਾਕ ਹੈਗੇ ਨੇ, ਬਸ ਇਨਾ ਫੋਨ ਤੇ ਗੱਲ ਕਰਲੋ ਤੇ ਚਲੋ ਤਸੱਲੀ ਹੋ ਜਾਂਦੀ ਹੈ, ਠੀਕ ਹੈ।
ਉਹ ਤਾਂ ਹੈ, ਜਿਹੜਾ ਠੀਕ ਠਾਕ ਬੰਦਾ ਹੋਵੇ ਚਲੋ ਫੋਨ ਤੇ ਇਨਸਾਨ ਮਾਂ ਪਿਓ ਦੀ
ਹੂੰ।
ਆਵਾਜ਼ਾਂ ਹੀਂ ਸੁਣ ਲੈਣ, ਹਾਲ ਚਾਲ ਹੀ ਪੁੱਛ ਲੈਣ।
ਅੱਗੋਂ ਉਹ ਵੀ ਰੋਕ ਦਿੰਦੇ ਆ ਨਾ, ਗਰਮੀ ਹੈ ਹਜੇ ਨਾ ਆਉਣਾ ਗਰਮੀ ਹੈ, ਆਪਣਾ ਧਿਆਨ ਰੱਖੋ। ਫੇਰ ਸਾਨੂੰ ਲੱਗਦਾ ਚਲੋ ਠੀਕ ਹੈ।
ਉਹ ਤਾਂ ਰੋਕਣਗੇ ਭਾਈ, ਉਹ ਤਾਂ ਮਾਂ ਪਿਓ ਤਾਂ ਬੱਚਿਆਂ ਦਾ ਧਿਆਨ ਸ਼ੁਰੂ ਤੇ ਦਿੰਦੇ ਆ ਦਿੰਦੇ ਰਹਿਣਗੇ ਮਰਦੇ ਦਮ ਤੱਕ, ਉਹ ਤਾਂ ਉਹਨਾਂ ਦੀ ਚਿੰਤਾ ਹੈ ਕੋਈ ਵੀ ਹੋਵੇ ਤੂੰ ਹੋਵੇ ਜਾਂ ਮੈਂ ਹੋਵਾਂ, ਉਹ ਕੋਈ ਵੀ ਮਾਂ ਪਿਓ ਹੋਵੇ, ਸਾਰੇ ਹੀ ਐਵੇਂ ਸੋਚਦੇ ਆ। ਪਹਿਲੇ ਬੱਚਿਆਂ ਪਿੱਛੇ ਵੀ ਹੈਏ ਗਰਮੀ ਹੈ। ਬੰਦਾ ਆਪਣਾ ਤੇ ਸੋਚਣਾ ਹੀ ਮਾਂ ਪਿਓ ਜਦ ਬਣਦੇ ਆ, ਬੰਦਾ ਆਪਣੇ ਆਪ ਨੂੰ ਸੋਚਣਾ ਹੀ ਬੰਦ ਕਰ ਦਿੰਦਾ। ਜਮਾ ਸਹੀ। ਬਸ ਬੱਚੇ ਹੋ ਜਾਣ, ਬੱਚਿਆਂ ਦੇ ਬੱਚੇ ਹੋ ਜਾਣ, ਇਹੀ ਸੋਚਾਂ ਜ਼ਿੰਦਗੀ ਭਰ ਮਾਂ ਪਿਉ ਨੂੰ ਲੱਗੀਆਂ ਰਹਿੰਦੀਆਂ ਬਸ।
ਹੂੰ।
ਫੇਰ ਵੀ ਜਾਣਾ ਤਾਂ ਪੈਂਦਾ, ਜਦ ਮਾਵਾਂ ਬੁਲਾਉਂਦੀਆਂ ਸੀਗੀਆਂ ਜਦ ਅਸੀਂ ਗਏ ਨੀ, ਹਾਏ ਛੋਟੇ ਬੱਚੇ ਬੱਚੇ, ਹਾਏ ਇਹ ਕਰਨਾ ਹੈ, ਹਾਏ ਸੰਡੇ ਹੈ, ਹਾਏ ਸਿਰ ਨਿਵਾਉਣਾ ਨਿਵਾਉਣੇ ਨੇ ਹਾਏ, ਇਹ ਕਰਨਾ ਹੁਣ ਜਦੋਂ ਮਾਂ ਹੈ ਨੀ ਤਾਂ ਹੁਣ ਯਾਦ ਆਉਂਦੀ ਹੈ ਕਿ ਹਾਏ ਉਸ ਟਾਈਮ ਤੇ ਚਲੇ ਕਿਉਂ ਨੀ ਗਏ, ਅਸੀ ਬੁਲਾਉਣ ਤੇ। ਇਸ ਕਰਕੇ ਹੁਣ ਜਦ ਤੱਕ ਪਿੳ ਹੈ ਤਾਂ ਭਾਈ ਜਾਓ, ਜਿੰਨਾ ਜਾ ਸਕਦੇ ਹੋ ਜਾਓ ਬਸ। ਆਪਾਂ ਕਹਿੰਦੇ ਆ, ਟਾਈਮ ਕੱਢ ਕੇ ਜਾਏ ਬੰਦਾ। ਇਨਸਾਨ ਇਹ ਨਾ ਕਹੇ ਕਦੀ, ਕਿ ਟਾਈਮ ਨਹੀਂ ਹੈ ਸਾਡੇ ਕੋਲ। ਜਦ ਇੱਕ ਮਾਂ ਪਿਓ ਦੇ ਕੋਲ ਮਿਲਣ ਨੂੰ ਟਾਈਮ ਨੀ ਹੈ ਤਾਂ ਫੇਰ, ਕਿਆ ਫਾਇਦਾ ਸਾਡੀ ਜ਼ਿੰਦਗੀ ਦਾ।
ਉਹੀ ਨਾ ਤਾਂ ਵੀ ਮੈਂ ਕਿਹਾ ਚਲੋ ਜਿਵੇਂ, ਕਿਵੇਂ ਟਾਈਮ ਕੱਢ ਕੇ ਕੱਲ ਜਾਣਾ, ਥੋੜ੍ਹੀ ਦੇਰ ਹੋ ਆਵਾਂਗੀ। ਥੋੜਾ ਦੇਖ ਕੇ ਔਰ ਉਹਨਾਂ ਨੂੰ ਵੀ ਅੱਛਾ ਲੱਗੇਗਾ, ਕਿ ਹਾਂ ਚਲੋ
ਉਹ ਮਾਂ ਪਿਓ ਤਾਂ ਕਹਿੰਦੇ ਆ ਨਾ, ਕਿ ਮਾਂ ਪਿਓ ਪਿਓ ਤਾਂ ਬੱਚਿਆਂ ਨੂੰ ਦੇਖ ਕੇ ਅੱਦਾਂ ਦੁੱਖ ਵੈਸੇ ਹੀ, ਦੁੱਖ ਦੂਰ ਹੋ ਜਾਂਦਾ। ਬੱਚਿਆਂ ਨੂੰ ਤਾਂ ਦੇਖ ਕੇ ਮਾਂ ਪਿਓ ਨੂੰ, ਬੱਚਿਆਂ ਦੀਆਂ ਸ਼ਕਲਾਂ ਦੇਖ ਲੈਣ ਤੇ ਬਸ। ਚੱਲ ਮਾਂ ਤਾਂ ਗੱਲਾਂ ਕਰ ਲਏਗੀ, ਪਿੳ ਗੱਲਾਂ ਆਪਣੇ ਅੰਦਰ ਦੀਆਂ
ਹੂੰ, ਬਸ ਉਹ ਦੇਖ। ਕਹੀ ਸ਼ਕਲੋ ਉਹਨਾਂ ਨੂੰ ਉਹ ਸਮਝ ਆ ਜਾਂਦੀ ਕਿ ਹਾਂ।
ਖੁਸ਼ੀ ਮਿਲ ਜਾਂਦੀ ਏ ਜਿਹੜੀ ਬਸ। ਉਹੀ ਬਹੁਤ ਵੱਡੀ ਹੁੰਦੀ ਹੈ ਬਸ। ਇਹ ਤਾਂ ਹੈ ਹੀ ਐ, ਜਾਣਾ ਚਾਹੀਦਾ। ਹਾਂਜੀ ਜਾਣਾ ਚਾਹੀਦਾ ਜ਼ਰੂਰ ਜਾਣਾ ਚਾਹੀਦਾ।
ਹੂੰ।
ਕੋਈ ਟਾਈਮ ਘੜੀ ਦਾ ਕੋਈ ਨੀ ਪਤਾ ਹੁੰਦਾ ਹੈਗਾ। ਜ਼ਿੰਦਗੀ ਦਾ।
ਜੀ।
ਆਹੀਂ ਸੋਚਾਂ ਲੱਗੀਆਂ ਰਹਿੰਦੀਆਂ ਕੱਲ ਐਤਵਾਰ ਏ ਕੀ ਕਰਨਾ ਹੈ ਕੀ ਨਹੀਂ। ਕਰਨਾ, ਕਿੱਥੇ ਜਾਣਾ, ਕਿੱਥੇ ਨਹੀਂ ਜਾਣਾ ਬਸ।
ਸੀਗਾ ਅੱਗੇ ਐਤਵਾਰ ਨੂੰ ਸਵੇਰੇ ਉੱਠ ਕੇ ਗੁਰਦੁਆਰੇ ਵੀ ਜਾਈਦਾ ਸੀਗਾ। ਬਸ ਹੁਣ ਅੱਜਕੱਲ ਪਤਾ ਨੀ ਉੱਠਿਆ ਹੀ ਨਹੀਂ ਜਾਂਦਾ ਕੀ ਹੈ ਕੀ ਨਹੀਂ ਸਮਝ ਨੀ ਆਂਦਾ।
ਪਤਾ ਨੀ ਅੱਗੇ ਅੱਗੇ ਸਗੋਂ ਸਾਨੂੰ ਏਦਾਂ ਹੋਣਾ ਚਾਹੀਦਾ ਵੀ ਰੱਬ ਦੇ ਨੇੜੇ-ਨੇੜੇ ਜਾਣਾ ਚਾਹੀਦਾ। ਸਗੋਂ ਜ਼ਿਆਦਾ ਤੋਂ ਜ਼ਿਆਦਾ ਪਾਠ ਕਰਨਾ ਚਾਹੀਦਾ ਜ਼ਿਆਦਾ ਤੋਂ ਜ਼ਿਆਦਾ ਗੁਰਦੁਆਰੇ ਹੁਣ ਆਪਾਂ ਵੀ ਪਹਿਲੇ ਜਾਂਦੇ ਸੀਗੇ। ਪਤਾ ਨੀ ਹਰ ਐਤਵਾਰ ਜਿਵੇਂ ਸ਼ੀਸ ਗੰਜ ਜਾਣਾ ਬਿਨਾਂ ਨਾ ਕੇ, ਪਤਾ ਨੀ ਹੁਣ ਕੀ ਹੋ ਗਿਆ ਕਿਹੀਂ ਜੀ ਕਿ ਨਜ਼ਰ ਲੱਗ ਗਈ ਕਿ ਜਾ ਈ ਨੀ ਹੁੰਦਾ ਹੈਗਾ ਹੁਣ, ਸਮਝ ਨੀ ਆਂਦੀ। ਥੋੜੇ ਦਿਨ ਮੈਂ ਵੀ ਜਾਣਾ ਸ਼ੁਰੂ- ਕਰਦੀ ਹੈਗੀ ਆਂ ਆਪਣੀਆਂ ਨੇੜੇ ਵਾਲੇ ਗੁਰਦੁਆਰੇ, ਜਿਵੇਂ ਕਹਿ ਸਕ ਤੇ ਉਹ ਹੈ ਤੇ ਥੋੜਾ, ਦਸ ਕੁ ਮਿੰਟ ਦਾ ਰਸਤਾ ਹੈਗਾ ਈ ਐ।
ਬੀ ਬਲੋਕ ਵਾਲਾ।
ਨਾਨਕ ਨਈ-ਨਈ ਸਾਡੇ ਏਥੇ ਨਾਨਕਸਰ ਛਾਟ ਹੈਗਾ ਜਿਹੜਾ। ਵਜੀਰਾ ਵਾਰ ਰੋਡ ਤੇ। ਮੈਨੂੰ ਸ਼ੁਰੂ ਤੋਂ ਓਥੇ ਈ ਐ ਮੇਰੇ ਪੈਰ ਓਥੇ ਈ ਉੱਠਦੇ ਐ। ਵਿੱਚ ਜਾਣਾ ਸ਼ੁਰੂ ਕਰਾਂਗੀ। ਪੰਦਰਾਂ ਵੀਹ ਦਿਨ ਜਾਵਾਂਗੀ ਫੇਰ ਪਤਾ ਨੀ ਕਿਹੇ ਜੀ ਨਜ਼ਰ ਕਿਸੇ ਦੀ ਏਹੇ ਜੀ ਲੱਗਦੀ ਐ ਨਾ ਉਹ ਫੇਰ ਹੁਣ ਪੈਰ ਈ ਨੀ ਉੱਠਦੇ ਪਏ। ਕੁਛ ਤੇ ਦੇਖੋ ਜਿਹੜੀ ਗੱਲ ਸੱਚ- ਆ ਜੇ ਵੇ ਬੱਚੇ ਆ ਗਏ ਸੀ ਰਹਿਣ ਵਾਸਤੇ। ਥੋੜਾ ਜਾ, ਚਲੋ ਉਹ ਤਾਂ ਓ ਸੀਗਾ ਵੀ ਨਈ ਜਾ ਪਾਏ ਚਲੋ। ਉਹ ਤਾਂ ਚਲੋ ਇੱਕ ਅਲੱਗ ਗੱਲ ਆ ਉਸ ਤੋਂ ਬਾਅਦ ਗਈ ਹੀ ਨਈ।
ਫਿਰ ਗਰਮੀ ਕਰਕੇ ਵੀ ਨੀ ਨਿਕਲਿਆ ਜਾਂਦਾ ਨਾ ਗਰਮੀ ਏ ਤਾਂ ਵੀ ਬੰਦਾ ਆਲਸ-
ਸੋਚਦੀ ਆਂ ਨ‌ਈ ਕੱਲ ਜਾਵਾਂਗੀ ਨਹੀਂ ਕੱਲ ਜ਼ਰੂਰ ਉੱਠਾਂਗੀ ਰਾਤ ਸੋਚ ਕੇ- ਪਤਾ ਨੀ ਸਵੇਰੇ ਬੈਲ ਵੀ ਫੋਨ ਦੀ ਵੱਜਦੀ ਏ ਪੰਜ ਵਜੇ ਫੇਰ ਵੀ ਪਤਾ ਨੀ ਕੀ ਹੁੰਦਾ ਜਿਵੇਂ ਨਾ- ਮਲਬ ਪੈਰ ਨੀ ਉੱਠਦੇ ਜਾਣ ਲੱਗੇ ਆਂ। ਪਰ ਜਦੋਂ ਜਾਂਦੀ ਸੀ ਨਾ ਸਾਢੇ ਚਾਰ ਵਜੇ ਵੀ ਉੱਠ ਕੇ ਐਂ ਭੱਜ ਕੇ ਜਾਣਾ। ਪਤਾ ਨਹੀਂ ਕਿਉਂ ਹਾਂ, ਪਤਾ ਨੀ। ਇਕਦਮ ਕੀ ਹੋ ਜਾਂਦਾ ਅੰਦਰੋਂ ਹੀ ਅੰਦਰੋਂ ਨੀ ਪਤਾ ਨੀ। ਅਸੀਂ ਏਨੇ ਪਾਪੀ ਬੰਦੇ ਹੋਗੇ ਆ ਕੀ ਬਸ ਪੁੱਛੋ ਈ ਨੀ।
ਚਲੋ ਬਾਬੇ ਨੇ ਆਪੇ ਬੁਲਾ ਲੈਣਾ ਜਦੋਂ ਬੁਲਾਣਾ ਤੇ ਆਪੇ ਉਠਾ ਦੇਣਾ ਆਪੇ ਬੁਲਾ ਵੀ ਲੈਣਾ।
ਰੂਟੀਨ ਹੋਣਾ ਚਾਈਦਾ ਨਾ ਫਿਰ ਰੋ- ਰੂਟੀਨ ਨੀ ਪੂਰਾ ਕਰ ਦੇ ਨਾਂ, ਅਸੀਂ ਆਪਣੀ ਮਰਜ਼ੀ ਨਾਲ ਬਾਬੇ ਨੂੰ ਧਿਆਦੇ ਆਂ ਨਾ। ਜਦ ਥੋੜੀ ਜੀ ਕੋਈ ਮੁਸੀਬਤ ਆ ਜਾਏ ਥੋੜਾ ਜਾ ਕੁਛ ਹੋ ਜਾਏ, ਥੋੜਾ ਜਾ ਕੋਈ ਦੁੱਖ ਤਕਲੀਫ਼- ਤਾਂ ਅਸੀਂ, ਵਾਹਿਗੁਰੂ ਨਾਮ ਲੈਂਨੇ ਆ ਤਾਂ ਜਾਨੇ ਆਂ ਗੁਰਦੁਆਰੇ। ਸਾਨੂੰ ਬਿਨਾਂ ਨਾਗੇ ਜਾਣਾ ਚਾਈਦਾ ਏ ਨਾ।
ਹੂੰ ਜਾਣਾ ਤੇ ਚਾਈਦਾ।
ਫੇਰ ਓਈ ਤੇ ਗੱਲ ਐ ਨਾ, ਉਹ ਆਪਾਂ ਕੋਲੋਂ ਹੋ ਨੀ ਪਾਂਦਾ ਹੈਗਾ ਛੇਤੀ ਕਿਤੇ।
ਅਪਨੇ ਮਤਲਬ ਨੂੰ ਜਾਈਦਾ ਜਦੋਂ ਕੋਈ ਲੋੜ ਹੋਵੇ ਫੇਰ ਤਾਂ ਅਰਦਾਸਾਂ ਕਰਨ ਜਾਈਦਾ ਫੇਰ, ਮੰਗਣ ਜਾਈਦਾ।
ਓਈ ਐ ਨਾ ਬਸ ਐ ਜੇੜਾ ਸਾਡਾ ਦੇਲ ਦਿਮਾਗ ਹੈਗਾ ਨਾ ਬਸ। ਐਥੇ ਤਾਂ ਬਾਬਾ ਕੈਂਦਾ ਰੋਜ਼ ਅਸੀਂ ਏਨੀਆਂ ਬਾਣੀਆਂ ਸੁਣਦੇ ਆਂ ਬਾਬੇ ਦੀਆਂ। ਹਰਮੰਦਰ ਸਾਬ ਤੋਂ ਆਂਦੀਆਂ ਜੇੜੀਆਂ ਰੋਜ਼, ਕਥਾ ਸੁਣਦੇ ਆ। ਫੇਰ ਵੀ ਨੀ ਅਸੀਂ ਅਮਲ ਕਰਦੇ, ਕਿਆ ਫੈਦਾ ਸਾਡੇ ਏਹੋ ਜੇ ਪਾਠ ਕਰਨ ਦਾ। ਨੀਚੇ ਅਮਲ ਈ ਨਾ ਹੋਵੇ ਸਾਡੇ ਕੋਲੋਂ।
ਅਮਲ ਕਰਨਾ ਤੇ ਬੋਤ ਔਖਾ ਐ, ਬਾਣੀ ਦੇ ਉੱਤੇ ਤੇ ਕੋਈ ਨੀ ਅਮਲ ਕਰ ਸਕਦਾ। ਜਿਨੇ ਅਮਲ ਕਰ ਲੀਤਾ ਓ ਤੇ ਤਰ ਈ ਗੇਆ ਨਾ।
ਤਰ ਗਿਆ ਬਸ ਏਈ ਤੇ ਗੱਲ ਐ ਨਾ। ਐਈ ਤੇ ਗੱਲ ਐ ਨਾ, ਪੜਨਾ ਐਦੇ ਉਤੇ ਏਕ ਐਹੀ ਚੀਜ਼ ਤਾਂ ਹੈ ਜਿਥੇ ਬੋਤ ਔਖਾ ਰਸਤਾ ਐ ਚੱਲਣਾ। ਜੇੜਾ ਚੱਲ ਗਿਆ ਓ ਤਰ ਗੇਆ। ਚਲੋ ਅਸੀਂ ਤਾਂ ਇੱਕ ਪਾਠ ਕਰਕੇ ਸੋਚਦਾ ਐ ਸਵੇਰੇ ਜਪਜੀ ਸੈਬ ਦਾ ਕਰ ਲੇਆ ਇੱਕ ਸੁਖਮਨੀ ਸੈਬ ਦਾ ਤਾਂ ਬੜੇ ਬੋਤ ਵੱਡਾ ਕੰਮ ਕਰ ਲੀਤਾ ਅਸੀਂ ਦਿਨ ਚ।
ਹੂੰ।
ਲ‌ਈਆਂ ਰੱਬ ਦੇ ਨਾਂ ਦੇ ਐਨੇ ਕੰਟੇ ਕੱਢਦੇ ਦੋ ਕੰਟੇ ਨੀ ਅਸੀਂ ਕੱਢ ਸਕਦੇ। ਦੋ ਘੰਟੇ ਬੈਠ ਕੇ ਪਾਠ ਨੀ ਕਰ ਸਕਦੇ ਅਸੀਂ। ਵਾਕੇਆ ਨੀ ਹੁੰਦਾ ਲਗਾਤਾਰ। ਐਥੇ ਜਦੋਂ ਪਾਠਾਂ ਦੀਆਂ ਲੜੀਆਂ-ਲੜੀਆਂ ਸ਼ੁਰੂ ਹੁੰਦੀਆਂ ਤਾਂ ਕਿਤੇ ਓਸ ਬਾਨੇ ਸੰਗਤ ਦੇ ਬਾਨੇ ਕੈ ਲਓ ਤੇ ਜਿਵੇਂ ਮਰਜ਼ੀ ਕੈ ਲਓ ਓਸ ਬਾਨੇ ਤਾਂ ਜਾਇਆ ਵੀ ਜਾਂਦਾ ਸੀ। ਹੁਣ ਤਾਂ ਬਿਲਕੁਲ ਈ ਨਈ। ਹੁਣ ਤਾਂ ਸਾਡੇ ਹੱਡਾਂ ਚ ਐਨਾ ਹਰਾਮ ਬਣ ਗਿਆ ਕਿ ਅਸੀਂ, ਹੂੰ
ਚੋਖੜੀ ਮਾਰ ਕੇ ਬੈਠਣ ਦੀ ਆਦਤ ਨੀ ਐ ਨਾ ਹੁਣ। ਤਾਂ ਕਰਕੇ ਵੀ
ਨਈ ਚੌਕੜੀ ਮਾਰ ਕੇ ਤਾਂ ਜਦ ਸੰਗਤ ਵੀਚ ਜਾਈਦਾ ਪਾਠਾਂ ਤੇ ਉਦੋਂ ਤਾਂ ਬੈਠ ਹੀ ਜਾਈਦਾ ਐਸੀ ਗੱਲ ਨਈ। ਬਿਲਕੁਲ ਜ਼ਮੀਨਾਂ ਤੇ ਦਰੀਆ ਦੇ ਉੱਤੇ ਤਾਂ ਹੁਣ ਆਪਣੇ ਕੋਲੋਂ ਵੀ ਨੀ ਬੈਠਾ ਜਾਂਦਾ।
ਓਹੀ ਨਾ ਓ ਤਾਂ ਕੁਛ ਹੋਵੇ ਓਹੀ ਕੈ ਰਈ ਆ ਨਾ ਚੋਕੜੀ ਮਾਰ ਕੇ ਪ੍ਰੋਪਰ ਨੀਚੇ ਨਈ ਬੈਠਿਆ ਜਾਂਦਾ।
ਪਤਾ ਨੀ ਅੱਗੇ ਚੰਗਾ ਭਲਾ, ਬੈਠ ਜਾਂਦੇ ਹੁਣ ਪਤਾ ਨੀ ਸਰੀਰਾਂ ਚ ਕੀ ਹੋ ਗੇਆ ਅੱਗੇ ਏ ਸਮਝ ਈ ਨੀ ਆ ਰੇਆ ਕੁੱਛ।
ਹਾਂ ਗੋਡੇ ਮ ਨੀ ਮੋੜੇ ਜਾਂਦੇ ਜਾਦਾ ਦੇਰ ਤੱਕ। ਜਾਂ ਬੈਠੋਗੇ ਪੂਰੇ, ਬੈਣਾ ਪੈਦੈ, ਬਾਰ-ਬਾਰ ਪੈਰ ਬਦਲਦੇ ਰਾਂਗੇ। ਕਦੀ ਏਧਰ ਦਾ ਏਧਰ ਕਦੀ ਏਧਰ ਦਾ
ਹਾਂ ਓ ਤਾਂ ਸ ਸਭ ਸਾਰੇ ਈ ਏਦਾਂ ਕਰਦੇ ਹੈਗੇ ਨੇ, ਤੇ ਕਈਆਂ ਨੂੰ ਦੇਖ ਵਾਕੇਆ ਕਈ ਤਾਂ ਬੇਲਕੁਲ ਨਈ ਹੇਲਦੇ ਸੱਚੀ ਮਾੜਾ ਜੇਆ ਹਿਲਣਗੇ ਠੀਕ ਹੋ ਜਾਣਗੇ ਬਸ ਚਲੋ ਅਪਣੀ ਅਪਣੀ ਓ ਹੈਗੀ ਆ ਸਭ ਦੀ ਚਲੋ ਠੀਕ ਐ। ਸਸਰੀ ਕਾਲ।
ਓਕੇ ਜੀ ਓਕੇ, ਸਸਰੀ ਕਾਲ।